ਉਹ ਹਾਂਜੀ
ਸਤ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਹੋ ਤੁਸੀਂ ਬਸ ਵਧੀਆ ਕੁਛ ਬਸ ਬੈਠੇ ਹੋਏ ਸੀ ਕਰ ਰਹੇ ਸੀ
ਅੱਛਾ ਹੋਰ ਡਿਨਰ ਵਗੈਰਾ ਕਰ ਲਿਆ ਤਿਆਰ
ਹਾਂਜੀ ਹਜੇ ਤੇ ਬਣਾਉਣੀ ਹੈ ਰੋਟੀ ਹਜੇ ਹਮ ਹਜੀੇ ਕੁਛ ਨੀ ਪਤਾ ਕੀ ਬਣਾਉਣਾ ਹੈ
ਅੱਛਾ ਅੱਛਾ
ਇਹ ਕੀ ਪਤਾ ਅਦੇ ਵ
ਹਾਂ ਉਹ ਤਾਂ ਅੰਡੇ ਵਗੈਰਾ ਵੀ ਹੋ ਦਦੇ ਨਾ ਦੁਪਹਿ ਫੇਰ ਜਦੋਂ ਹ ਦੁਪਹਿਰੇ ਹੈਵੀ ਚੀਜ਼ ਬਣਾਈ ਹੋਵੇ ਨਾ ਫਿਰ ਰਾਤੀ ਫੇਿਰ ਥੋੜਾ ਜਾਿਹਾ ਹੋ ਜਾਂਦਾ ਕਿ ਆਂਡੇ ਵਗੈਰਾ ਬਣਾ ਲਈਏ ਹਮ ਬਸ ਸਾਡੇ ਵੀ ਅੰਡੇ ਵਗੈਰਾ ਦੋ ਬੰਦੇ ਨੀ ਖਾਂਦੇ ਹੈਗੇ ਬਾਕੀ ਫੇਰ ਸਾਰੇ ਖਾ ਲੈਂਦੇ ਨੇ ਤੇ ਫਿਰ ਹਾਂ ਫਿਰ ਉਹਨਾਂ ਵਾਸਤੇ ਅਲੱਗ ਬਣਾਾ ਪੈਂਦਾ ਤੇ ਹੋ ਅੱਜ ਫੇਿਰ ਕਹਿ ਰਹੀ ਸੀ ਅੱਜ ਮੂੰਗੀ ਦੀ ਸੁੱਕੀ ਦਾਲ ਬਣਾਓ ਅੱ ਮੁੰਗੀ ਤੋਂ ਮੁੰਗੀ ਤੋਂ ਦੀ ਸੁੱਕੀ ਦਾਲ ਬਣਾਈ ਹੈ ਜੋ ਬਣਦੀ ਹੈ ਫੇਿਰ ਬਸ ਹਾਂ ਹਾਂ ਵੀ ਸਵਾਦ ਲੱਗਦੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਨਿੰਬੂ ਵਗੈਰਾ ਪਾ ਕੇ ਨਾ ਤੇ ਬਣਾ
ਹਾਂਜੀ ਅਸੀ ਵੀ ਪਰ ਅਸੀਂ ਕਾਫੀ ਟਾਈਮ ਪਹਿਲੇ ਬਣਾਈ ਸੀ ਹੁਣ ਬਹੁਤ ਟਾਈਮ ਹੋ ਗਿਆ ਬਣਾਈ ਨੀ ਹੈਗੀ ਸਾਡੇ ਅਸੀਂ ਕਾਲੀ ਖਾਈ ਸੀ ਬਸ ਮੂੰਗੀ ਧੋਤੀ ਦਾਲ ਖਾਈ ਸੀ ਉਹ ਸੁੱਕੀ ਨੀ ਸੀ ਮਤਵੇਂ ਦਾਲ ਨੀ ਸੀ ਉਹ
ਅੱਛਾ ਹਾਂ ਨਹੀਂ ਉਹ ਵੀ ਫੇਰ ਕਿਸੇ ਵੇਲੇ ਨਾ ਦੋ ਦਾਲ ਖਾਂਦੇ ਆ ਮਤਲਬ ਦੂਸਰੀ ਦਾਲ ਖਾਂਦੇ ਨਾ ਅੱਕ ਜਾਂਦੇ ਨੇ ਫੇਿਰ ਵੀ ਅਸੀਂ ਸੁੱਕੀ ਦਾਲ ਬਣਾ ਲੈਂਦੇ ਹਾਂ ਤੇ ਮਾਂ ਦੀ ਵੀ ਸੁੱਕੀ ਬਣਾਦੇ ਹਾਂ ਮਾਂ ਦੀ ਬੜੀ ਸਵਾਦ ਬਣਦੀ ਆ ਸੁੱਕੀ ਚਿੱਟੀ ਵਾਲੀ ਹੁੰ ਇਹ ਨਾ ਮਾਂ ਦੇ ਚਿੱਟੇ ਵਾਲੀ ਜਿਹੜੇ
ਹਾਂਜੀ ਹਾਂਜੀ ਹ ਹਜ਼ ਹੀ ਨਹੀਂ ਮਰੇ ਹੈਲੋ ਹੈਲੋ
ਹੈਲੋ ਹਾਂਜੀ ਪਤਾ ਨੀ ਕਿਉਂ ਬਨਦਾ
ਹ ਹਾਂਜੀ ਵਿੱਚ ਨਾ ਉਹ ਨੈਟਵਰਕ ਦੀ ਥੋੜੀ
ਅੱਛਾ ਤੇ ਹੋਰ ਹੋਰ ਮੈਂ ਕਹਿ ਰਹੀ ਸੀ ਵੀ ਤੁਸੀਂ ਕੋਈ ਸੁੱਕੀ ਦਾਲ ਮਾਂ ਦੀ ਸੁੱਕੀ ਦਾਲ ਨਹੀਂੀ ਬਣਾਈ ਕਰ ਅ
ਮਾਂ ਦੀ ਨੀ ਬਣਾਈ ਹੈ ਉਹ ਜੋ ਮੂੰਗੀ ਧੋਤੀ ਵਾਲੀ ਉਹੀ ਬਣਾਈ ਹੈ ਸਤਿ ਸ਼੍ਰੀ ਅਕਾਲ ਉਹ ਵੀ ਕਾਫੀ ਟਾਈਮ ਪਹਿਲੇ ਬਣਾਈ ਸੀ ਤੇ ਹਮ
ਅੱਛਾ ਹਮ ਹੋਰ ਕੀ ਬਣਾ ਲੈਂਦੇ ਹੋ ਤੁਸੀਂ ਕੋਈ ਰੈਸਪੀ ਵਗੈਰਾ ਦੱਸੋ ਸਾਨੂੰ ਕੋਈ ਵਧੀਆ ਜੀ ਜੋ ਬਣਾ ਰਹਦੇ ਆ
ਰੈਸਪੀ ਹੈਜੇ ਤਾਂ ਤੁਸੀਂ ਮੈਨੂੰ ਦੱਸਦੇ ਸੀ ਪਾਊ ਭਾਜੀ
ਅੱਛਾ ਅੱਛਾ
ਪਰ ਉਹ ਉਹ ਨਾ ਪਹਿਲੀ ਵਾਰ ਵ ਬਣਾਈ ਸੀ ਫਿਰ ਕੁਛ ਐਵੇਂ ਬਣਾਇਆ ਤੇ ਉਵੇਂ ਜਿਵੇਂ ਤੁਸੀਂ ਦੱਸੀ ਸੀ ਮੈਂ ਯੂਟਿਊਬ ਤੋਂ ਵੀ ਦੇਖੀ ਸੀ। ਪਰ ਕੁਛ ਸਵਾਦ ਨੀ ਬਣੀ ਸੀ ਇੰਨੀ ਉਹ ਨਾ ਬਸ
ਮੇਨ ਮਸਾਲਾ ਪਾਇਆ ਸੀ
ਹਾਂਜੀ ਹਾਂਜੀ ਹਾਂਜੀ ਪਾਇਆ ਸੀ ਉਹ ਪਰ ਨਾ ਅੱਛੀ ਬਣੀ ਸੀ ਬਸ ਥੋੜੀ ਤਿੱਖੀ ਘੱਟ ਸੀ
ਹਾਂ ਉਹ ਤੇ ਫੇਰ ਤੁਸੀਂ ਆਪ ਹੀ ਹਰੀ ਮਿਰਚ ਵਗੈਰਾ ਜਾ ਦੂਸ ਰੀ ਪਾਲਣ ਦੇ ਹਾਂ ਤੇ ਹਰੀ ਮਿਰਚ ਨਾਲ ਤਾਂ ਜਿਆਦਾ ਮਤਲਬ ਵਧੀਆ ਬਣਦਾ ਹੁਣ ਸਾਡੇ ਨਾ ਅਸੀਂ ਇੱਥੋਂ ਨਾ ਇੱਕ ਪੀਲੇ ਵਾਲੀ ਮਿਰਚ ਹੁੰਦੀ ਹੈ। ਪੀਲੀ ਮਰਚ ਮਿਲਦੀ ਹੈ। ਤੇ ਉਹ ਬੜੀ ਤਿੱਖੀ ਹੁੰਦੀ ਏ। ਅਸੀਂ ਉਹ ਬਾਹਰੋਂ ਮੰਗਵਾਉਾਨਦੇ ਹਾਂ ਤੇ ਹਾਂਜੀ ਤੇ ਉਹ ਅਸੀਂ ਉਹ ਪਾਾਲ ਉਹ ਬੜੀ ਤਿੱਖੀ ਹੁੰਦੀ ਹੈ ।ਬੜਾ ਉਹ ਮਤਲਬ ਟੇਸਟ ਵੀ ਉਹਦਾ ਅਲੱਗਉਂਦਾ ਹੈ। ਉਹ ਵਾਲੀ ਮਿਰਚ ਦਾ
ਵੈਸੇ ਅਗਲੇ ਦਿਨ ਹਾਂਜੀ ਫਿਰ ਉਹ ਫਿਰ ਜੋ ਬਚ ਗਈ ਸੀ ਪਾਓ ਵਚੀ ਅਗਲੇ ਦਿਨ ਅਸੀਂ ਉਹਦੀ ਮਸੀੀਆਂ ਰੋਟੀਆਂ ਬਣਾ ਲਤੀਆਂ ਮੰਮੀ ਨੇ ਪੂਰਾ ਆਟਾ ਗੁੰਨ ਦਿੱਤਾ ਉਹਦੇ ਚ ਹੀ ਫਿਰ ਉਹ ਫ ਮਸੀਆਂ ਰੋਟੀਆਂ ਬਣਾ ਲਿੱਤੀਆਂ ਉਹਦੀਆਂ ਹੈਲੋ ਬਾਰਿਸ਼ ਨੀ ਆ ਰਹੀ।
ਹੈਲੋ ਹਾਂਜੀ ਮੈਂ ਕਹਿ ਰਿਹਾ ਸੀ ਵੀ ਜਦੋਂ ਤੁਸੀਂ ਆਪਣਾ ਉਹ ਸਬਜ਼ੀਆਂ ਨੂੰ ਥੋੜਾ ਮੈਸ਼ ਕਰ ਲਿਆ ਤੇ ਉਹਦੇ ਵਿੱਚ ਵਨੇਗਰ ਸੋਇਆ ਸੋਸ ਟਮਾਟੋ ਸੋਸ ਚਿਲੀ ਸੋਸ ਇਹ ਚੀਜ਼ਾਂ ਪਾਈਆਂ ਸੀ
ਨਹੀਂ ਨਹੀਂ ਐ ਨਹੀਂ ਪਾਇਆ ਸੀ
ਹਾਂ ਫਿਰ ਤਾਈ ਅੱਛਾ ਫਿਰ ਤਾਂਹੀਓ ਨਹੀਂ ਟੇਸਟ ਆਇਆ ਤੁਹਾਡਾ ਇਹ ਸਬਜ਼ੀ ਦਾ
ਅੱਛਾ ਅਸੀਂ ਸਿੰਪਲ ਮਤਲਬ ਮਤਲਬ ਸਬਜ਼ੀਆਂ ਵਗੈਰਾ ਕੱਟ ਕੁੱਟ ਕੇ ਅਹ ਉਹਦੇ ਵਿੱਚ ਜੋ ਵੀ ਅਸੀਂ ਮਸਾਲੇ ਵਗੈਰਾ ਪਾਉਂਦੇ ਹਾਂ ਉਹ ਪਾਏ ਤੇ ਫਿਰ ਬਾਅਦ ਚੋਂ ਤੜਕਾ ਲਗਾਇਆ ਉਹ ਫਿਰ ਉਹ ਤੜਕਾ ਉਹ ਵਾਲੀ ਕੁੱਕ ਘਰ ਦੇ ਵਿੱਚ ਪਾ ਤ ਮ ਸੀਟੀ ਵਜਾਈ ਫਿਰ ਉਸ ਤੋਂ ਬਾਅਦ ਮਿਕਸੀ ਚ ਉਹ ਕਰਨਾ ਸੀ ਪਰ ਚਲੋ ਅੱਛਾ ਕੀਤਾ ਮਿਕਸੀ ਚ ਨਹੀਂ ਕੀਤਾ ਕਿਉਂਕਿ ਫੇਿਰ ਨਾ ਬਹੁਤ ਜ਼ਿਆਦਾ ਪਤਲਾ ਹੋ ਜਾਣਾ ਸੀ ਫਿਰ ਉਹ ਉਹਦੇ ਨਾਲ ਕੋਟ ਆਪ ਨਾਲੂ ਨੂੰ ਘੋਟਿਆ ਅੱਛੀ ਤਰ੍ਹਾਂ
ਅੱਛਾ ਨਹੀਂ ਹਾਂ ਤੁਸੀਂ ਨਾ ਏਦਾਂ ਕਰਨਾ ਸੀ ਨਾ ਜਿਵੇਂ ਮਿਕਸੀਆਂ ਪਹਿਲੇ ਸਬਜ਼ੀਆਂ ਨੂੰ ਸਾਰੀਆਂ ਨੂੰ ਤੁਸੀਂ ਕੁੱਕਰ ਚ ਮਤਲਬ ਸੀਟੀਆਂ ਲਵਾ ਲੈ ਸੀ ਦੋ ਠੀਕ ਹੈ ਫੇਿਰ ਹਾਂ ਫਿਰ ਤੁਸੀਂ ਮੈਂ ਮਦਾਨੀ ਨਾਲ ਘੋਟ ਲਿਆ ਫੇਿਰ ਉਸ ਤੋਂ ਬਾਅਦ ਤੁਸੀਂ ਪਿਆਜਾਂ ਦਾ ਪਿਆਜ ਟਮਾਟਰ ਏਦਾਂ ਦਾ ਮਸਾਲਾ ਬਣਾ ਕੇ ਨਾ ਤੇ ਫੇਰ ਉਹ ਸਬਜ਼ੀਆਂ ਵਿੱਚ ਪਾ ਦਨੀਆਂ ਸੀ ਹਾਂ ਫੇਰ ਜਦੋਂ ਉਹ ਸਬਜ਼ੀਆਂ ਨਾ ਅੱਛਾ ਤੇ ਫਿਰ ਤੁਸੀਂ ਉਹਦੇ ਵਿੱਚ ਸੋਇਆ ਸੋਸ ਟਮਾਟੋ ਸੋਸ ਚਿਲੀ ਸੋਸ ਤੇ ਵਨੇਗਰ ਇਹ ਚੀਜ਼ਾਂ ਪਾਓ
ਅੱਛਾ ਸ਼ਾਇਦ ਤਾਂ ਹੀ ਟੇਸਟ ਨਹੀਂੀ ਆਇਆ ਸੀ ਐਸ ਪੁਛ ਨਹੀਂ ਪਾਇਆ ਸੀ ਅਸੀਂ ਬਸ ਮਸਾਲਾ ਪਾਇਆ ਸੀ ਪਾਓ ਭਾਜੀ ਵਾਲਾ ਮਸਾਲਾ ਬਾਇਆ ਸੀ
ਅੱਛਾ ਹਾਂ ਤੁਸੀਂ ਫਿਰ ਸਿੰਪਲ ਬਣਾਈ ਨਾ ਤੁਹਾਨੂੰ ਮਜ਼ਾ ਨ ਆਇਆ ਨਾ ਖਣ ਦਾ ਹਾਂ ਤੇ ਤੁਸੀਂ ਇਹ ਚੀਜ਼ਾਂ ਵੀ ਹਰੇਕ ਚੀਜ਼ ਵਿੱਚ ਚ ਵੀ ਇਹ ਚੀਜ਼ਾਂ ਬੈਸਟ ਹੈਗੀਆਂ ਹੁਣ ਅਸੀਂ ਬਣਾਦੇ ਹਾਂ ਮਿਕਸ ਸਬਜ਼ੀ ਬਣਾਉਦੇ ਹਾਂ ਮਿਕਸ ਸਬਜ਼ੀ ਚ ਵੀ ਮੈਂ ਮਿਕਸ ਸਬਜ਼ੀ ਚ ਵੀ ਮੈਂ ਮਤਲਬ ਪਹਿਲੇ ਫਰਾਈ ਕਰ ਲਈੀਆਂ ਸਾਰੀਆਂ ਸਬਜ਼ੀਆਂ ਫੇਰ ਉਸ ਤੋਂ ਬਾਅਦ ਜਦੋਂ ਫੇਰ ਆਈਏ ਪਿਆਜ ਦਾ ਤੜਕਾ ਲਗਾ ਕੇ ਵੀ ਭੁੰਨ ਕੇ ਤੇ ਫੇਰ ਉਹਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਪਾਉਂਦੇ ਹਾਂ ਸੋਇਆ ਸੋਸ ਟਮਾਟੋ ਸੋਸ ਚਿੱਲੀ ਸੋਸ ਸਾਰਾ ਕੁਛ ਪਾਂਦੇ ਹ ਤੇ ਇਹ ਵਾਲੀਆਂ ਨਹੀਂ ਇੱਕ ਸਬਜ਼ੀ ਤਾਂ ਬਹੁਤ ਟੇਸਟੀ ਬਣਦੀ ਹੈ ਹੁਣ ਪਿੱਛੇ ਜੇ ਬਣਾਈ ਸੀ ਅਸੀਂ ਤੇ ਸਾਡੇ ਗੈਸਟ ਆਏ ਦੇ ਸੀਗੇ ਫੇਿਰ ਉਹਨਾਂ ਨੂੰ ਬੜੀ ਸਵਾਦ ਲੱਗੀ ਕਹਿੰਦੇ ਸਵਾਦ ਸਬਜ਼ੀੜੀ ਸਵਾਦ ਬਣਾਈਏ ਤੇ ਅਸੀਂ ਮਿਕਸ ਸਬਜੀੀ ਸਾਰੇ ਜੋ ਵੀ ਖਾ ਕੇ ਜਾਂਦਾ ਨਾ ਸਾਡੇ ਘਰ ਸਾਡੇ ਸਾਰੇ ਤਾਰੀਫ਼ ਕਰਦੇ ਨੇ ਵੀ ਮਿਕਸ ਸਬਜੀੀ ਬਹੁਤ ਸਵਾਦ ਬਣਾਈਏ ਤੇ ਸਾਰਾ ਕੁਛ ਮਤਲਬ ਪਾ ਕੇ ਨਾ ਫੇਰ ਬਣਾਦੇ ਹਾਂ ਅਸੀਂ ਅੱਛੀ ਬਣਦੀ ਹੈ ਹਾਂ ਤੁਸੀਂ ਫਿਰ ਹੁਣ ਇੱਦਾਂ ਟਰਾਈ ਕਰਕੇ ਦੇਖਣਾ ਜਦੋਂ ਬਣਾਓਗੇ ਨਾ ਪਾਵ ਭਾਜੀ ਦਾ ਤੇ ਹਮ ਤੇ ਹੋਰ ਹੋਰ ਵੀ ਬਸ ਕਈ ਬਸ ਅਸੀਂ ਸਭ ਕੁਛ ਜਿਆਦਾਤਰ ਘਰ ਹੀ ਬਣਾਦੇ ਹਾਂ ਸਾਰਆਂ ਆਈਟਮਾਂ ਹੁਣ ਬਸ ਬੱਚੇ ਘਰ ਨੇ ਕਦੇ ਕੁਛ ਬਣਾ ਦੋ ਕਦੇ ਕੁਛ ਬਣਾ ਦੋ ਅ ਹੁਣ ਗੁੜੀਆਂ ਨੇ ਛੋਟੀ ਨੇ ਡਿਮਾਂਡ ਕੀਤੀ ਉਹਨੇ ਦੇਖ ਲਈ ਉਹਨੇ ਫਰਿਜ ਵਿੱਚ ਮੈਗੀ ਪਈ ਆ ਮੈਂ ਮੈਗੀ ਖਾਣੀ ਆ ਹਣ ਮੈਗੀ ਖਾਣੀ ਆ ਤੇ ਉਹ ਫੇਿਰ ਹੁਣ ਹੁਣ ਮੈਗੀ ਦਾ ਇੱਕ ਪੈਕਟ ਹੁਣ ਬਣਾਇਆ ਉਹਦੇ ਵਾਸਤੇ ਤੇ ਹੋਰ ਤੁਹਾਨੂੰ ਵੀ ਪਸੰਦ ਆ ਨਹੀਂ ਹੈ
ਮੈਗੀ ਤਾਂ ਸਭ ਨੂੰ
ਅੱਛਾ ਚੱਲ ਹੋਰ
ਤੁਹਾਨੂੰ ਕੀ ਤੁਹਾਨੂੰ ਕੀ ਪਸੰਦ ਹੈ ਖਾਣ ਚ ਫੇਵਰੇਟ ਡਿਸ਼ ਤੁਹਾਡੀ
ਮੇਰੀ ਤਾਂ ਸਾਰਾ ਕੁਝ ਹੀ ਖਾ ਲੈਂਦੇ ਆ
ਨਹੀਂ ਪਰ ਤਾਂ ਵੀ ਕੁਛ ਕੁਛ ਫੇਵਰੇਟ ਤੇ ਹੋਏਗਾ ਜੋ ਤੁਹਾਨੂੰ ਬਹੁਤ ਪਸੰਦ ਹੈ
ਬਹੁਤ ਪਸੰਦ ਤਾਂ ਮੈਂ ਕੁਛ ਕਹਿ ਨੀ ਸਕਦੀ ਵੇਗ ਮਤਲਬ ਕੀ ਹਰੇਕ ਚੀਜ਼ ਖਾ ਵੀ ਲੈਂਨੇ ਆ ਜੋ, ਮਤਲਬ ਜਿਆਦਾ ਵੀ ਜਿਆਦਾ ਜੇ ਨਾ ਹੀ ਕੋਈ ਟੇਸਟ ਲੱਗਦੀ ਤੇ ਉਹਨੂੰ ਘੱਟ ਖਾ ਲੈਂ ਨੇ ਆ। ਵੈਸੇ ਤਾਂ ਸਬਜ਼ੀਆਂ ਵਿੱਚ ਹੈਗੀ ਆ ਬਸ ਮੈਨੂੰ ਮਕਰੋਨੀ ਵਗੈਰਾ ਨੀ ਜਿਆਦਾ ਸਵਾਦ ਲੱਗਦੀ ਕਰੋਨੀ ਪਾਸਤਾ ਵਗੈਰਾ। ਇਹ ਮੈਨੂੰ ਘੱਟ ਸਵਾਦ ਲੱਗਦਾ, ਇੱਕ ਵੈਸੇ ਮੈਨੂੰ ਮੋਮੋਜ਼ ਵਗੈਰਾ ਵੀ ਘੱਟ ਸਵਾਦ ਲੱਗਦੇ ਨੇ।
ਅੱਛਾ ਹੋਰ ਫਿਰ ਕੀ ਸਵਾਦ ਲੱਗਦਾ ਸਣਾ ਇੱਕ-ਦੋ ਚੀਜ਼।
ਬਸ ਇਹ ਤੇ ਇੱਕ ਤਾਂ ਇ ਹੈ ਬਸ ਮਿਕਸ ਸਬਜ਼ੀ ਵਗੈਰਾ ਸਵਾਦ ਲੱਗਦੀ ਏ। ਮਿਕਸ ਸਬਜ਼ੀ ਬਣਾ ਲੈਨੇ ਆ ਇਹ ਸਵਾਦ ਲਗਦੀ ਏ। ਫੇਰ ਹੋਰ ਬਸ ਕੜੀ ਮਤਲਬ ਇੱਕ ਮੈਨੂੰ ਜਿਆਦਾਤਰ ਆਲੂ ਬੈਂਗਣ ਦੀ ਸਬਜ਼ੀ ਸੁੱਕ ਕੀ ਉਹ ਜ਼ਿਆਦਾ
ਅੱਛਾ ਆਲੂ ਪਠੇ ਆਲੂ ਪ
ਹਾਂ ਉਹ ਵੀ ਸੁੱਕੇ-ਸੁੱਕੇ ਮਤਲਬ ਜਿਵੇਂ ਆਪਾਂ ਭਰ ਕੇ ਬਣਾਨੇ ਆ ਨਾ ਨਿੱਕੇ-ਨਿੱਕੇ, ਨਿੱਕੇ-ਨਿੱਕੇ ਬੈਂਗਣ ਭਰ ਕੇ ਬਨਾਨੇ ਆ ਨਾ। ਉਹ ਵੀ ਬੜੇ ਟੇਸਟੀ ਲੱਗਦੇ ਨੇ, ਤੇ ਹਾਂ ਬਸ ਉਹ ਵੀ ਉਹ ਉਹ ਵੀ ਮਤਲਬ ਸਾਰੇ ਪਸੰਦ ਕਰਦੇ ਨੇ ਇੱਥੇ ਘਰ ਸਿਰਫ਼ ਬੱਚੇ ਨਹੀਂ ਖਾਂਦੇ। ਫੇਰ ਬੱਚਿਆਂ ਨੂੰ ਆਲੂ ਅਲੱਗ ਬਣਾ ਦਿੰਨੀ ਆ ਬਾਕੀ ਸੁੱਕੇ-ਸੁੱਕੇ ਬੈਂਗਨ ਵਗੈਰਾ ਬਣਾ ਲੈਨੇ ਆਂ, ਤੇ ਹੋਰ ਉਹ ਵੀ ਮਤਲ ਚੋਲਾਂ ਨਾਲ ਹੀ ਰੋਟੀ ਸਵਾਦ ਲੱਗਦੇ ਪਰ ਚੌਲਾਂ ਨਾਲ ਹੀ ਸਵਾਦ ਲਗਦੇ।
ਹਾਂਜੀ ਉਹ ਥੋੜੇ ਗ੍ਰੇਵੀ ਵਾਲੇ ਹੁੰਦੇ ਆ ਨਾ ਤੇ ਫੇਰ ਉਹ ਚੋਲਾ ਨਾਲ ਹੀ
ਹਾਂ। ਹੋਰ ਕੀ ਤੁਸੀਂ ਬਣਾਨੇ ਹੋ ਭਰਕੇ ਭਕੇ
ਅਸੀਂ ਜ਼ਿਆਦਾ ਸਬਜ਼ੀ ਬਣਾ ਆ ਜਿਵੇਂ, ਉਹਨੂੰ ਭੁੰਨ ਕੇ ਨਹੀਂ ਆਲੂ ਨੀ ਅਸੀਂ ਉਹ ਵਾਲਾ ਤੇ, ਬਹੁਤ ਟਾਈਮ ਹੋ ਗਿਆ ਆਲੂ ਭੱਠੇ ਚੋਲ ਤੇ ਇੰਨਾ ਨਹੀਂ ਬਣਾਦੇ ਪਰ ਜੋ ਸਬ ਹੁੰਦੀ ਹੈ, ਨਾ ਜਿਵੇਂ ਭੜਥਾ ਹੁੰਦਾ। ਉਨੁੰ ਭੁੰਨ ਲੋ, ਉਵੇਂ ਅਸੀਂ ਬਣਾਏ ਐ ਬਣਾਉਂਦੇ ਹਾਂ ਜ਼ਿਆਦਾ ਆਲੂ ਨੀ ਪਾਉਂਦੇ ਅਸੀਂ ਉਹਦੇ ਵਿੱ
ਅੱਛਾ-ਅੱਛਾ ਵੀ ਸਿਰਫ ਸਿਰਫ ਬੈਂ ਹਾਂ ਵੀ ਸਿਰਫ ਬੈਂਗਣ ਹੀ ਮਤਲਬ ਬਣਾਦੇ ਹਾਂ। ਤਲਬ, ਆਪਣਾ-ਆਪਣਾ ਟੇਸਟ ਹੈ, ਨਾ ਕੋਈ ਕਿਸ ਤਰ੍ਹਾਂ ਬਣਾਦਾ ਕੋਈ ਕਿਸ ਤਰ੍ਹਾਂ ਬਣਾਦਾ ਹੈ, ਸਾਡੇ ਬਣਾਦੇ ਐ ਉੱਧਰ ਇਸ ਮਤਲਬ ਮੇਰੀ, ਹੈਗੇ ਆ ਸਾਡੇ ਰਿਲੇਸ਼ਨ ਚੋਂ ਬੂਟੀ ਉਹ ਨਾ ਬਣਾ ਦੀ ਹੈ ਵਿੱਚ, ਮੂੰਗਫਲੀ ਦੀ ਆ ਮੂੰਫਲੀ ਦੀ ਗਿਰੀਆਂ ਵਗੈਰਾ ਪਾ ਕੇ, ਉਹਨਾਂ ਨੂੰ ਉਧਰ ਵਾਲੇ ਉਹਨਾਂ ਨੂੰ ਟੇਸਟ ਲੱਗਦਾ, ਮੂੰਗਫਲੀ ਦੀਆ ਗਿਰਿਆ ਨੂੰ ਨਾ ਪੀਸ ਕੇ ਤੇ ਜਿਵੇਂ ਆਪਾਂ ਮਸਾਲਾ ਬਣਾਦੇ ਹਾਂ ਨਾ, ਤੇ ਫੇਰ ਉਹ ਮੂੰਗਫਲੀ ਦਾ ਬਣਾਦੀ ਆ ਤੇ ਹਾਂ, ਉਹ ਵੀ ਬੜਾ ਸਵਾਦ ਲੱਗਦਾ, ਆ ਮੂੰਗਫਲੀ ਦਾ ਬਣਾਇਆ ਜਾਂਦਾ ਮਸਾਲਾ ਤੇ ਉਹ ਫੇਰ ਕਿਸੇ ਵੇਲੇ ਬਣਾਉਂਦੇ ਆ ਨਾ ਤੇ ਫੇਰ ਸਾਨੂੰ ਭੇਜਦੇ ਨੇ ਟੇਸਟ ਕਰਨ ਵਾਸਤੇ ਵੀ, ਖਾਲੋ, ਫਿਰ ਅੱਛੇ ਲੱਗਦੇ ਨੇ ਮੂੰਗ ਮੂੰਗਫਲੀ ਦਾ ਟੈਸਟ, ਅੱਛਾ ਲੱਗਦਾ ਬਸ ਹੋਰ, ਬਸ ਬਣਦਾ ਸਾਰਾ ਕੁਛ ਹੀ ਘਰ ਬਸ ਹਲਕਾ ਫੁਲਕਾ ਖਾ ਲਈ ਦਾ ਹੈ, ਜਿਵੇਂ ਨਾ ਸਵੇਰੇ ਸੰਡੇ ਨੂੰ ਸਵੇਰੇ ਨਾਸ਼ਤੇ ਨਾਲ ਪੋਹੇ ਵਗੈਰਾ ਬਣ ਜਾਂਦੇ ਨੇ ਤੇ ਹਾਂ, ਕੋਈ, ਬਣਾ ਲੈਂਦੇ ਨੇ,
ਅਸੀਂ ਵੀ ਐਵੇਂ ਹੀ ਕਰਦੇ ਹਾਂ ਕ ਕਦੀ ਕਦੀ ਅਹ ਛੋਲੇ ਬਾਹਰੋਂ ਮੰਗਵਾ ਲੈਂਦੇ, ਆ ਤੇ ਪੂੜੀਆਂ ਬਣਾ ਲੈਂਨੇ ਆ ਘਰ ਹੀ।
ਅੱਛਾ
ਜਾਂ ਆਲੂ ਬਨ ਆਲੂ ਕੁੜੀ
ਆਲੂ ਪੂੜੀਆਂ ਉਹ ਵੀ ਸਵਾਦ ਲੱਗਦੀ ਐ ਤੇ ਬਸ ਸਾਡੇ ਅੱਛਾ ਹਾਂ ਇੱਕ ਤ ਉਹ ਬਣਾਉਂਦੇ ਆ ਮਤਲਬ ਕਿ ਇੱਧਰ ਬਣਾ ਸਾਡੇ ਉਧਰਲੇ ਪਾਸੇ ਬਣਾ ਸੀ ਨਾ ਸਾਡੇ ਦੀਦੀ ਮਤਲਬ ਬਾ ਥੋਮ ਔਰ ਅਦਰਕ ਜਿਆਦਾ ਪਾ ਤੇ ਉਹ ਆਲੂ ਕਿਸ ਤਰ੍ਹਾਂ ਬਣਾਉਦੇ ਨੇ
ਹਮ ਥੋਮ ਓਰ ਅਦਰਕ
ਮਤਲਬ ਬ ਹਾਂ ਵੀ ਉਹ ਵੀ ਅਦਰਕ ਔਰ ਥੋਮ ਵੀ ਮਤਲਬ ਗ੍ਰੈਂਡ ਕਰਕੇ ਤੇ ਫੇਰ ਉਸ ਉਸ ਤੋਂ ਬਾਅਦ ਦਹੀਂ ਵਿੱਚ ਹੀ ਭੁੰਨਣੇ ਨੇ ਉਹਨਾਂ ਨੂੰ ਤੇ ਏਦਾਂ ਕੁਛ ਸੁਣਿਆ ਸੀਗਾ ਬੜੇ ਸਵਾਦ ਬਣਾਉਂਦੇ ਨੇ ਉੱਧਰਲੇ ਪਾਸੇ
ਦਹੀਂ ਵਾਲੇ
ਹਮ ਬ ਤੁਸੀਂ ਕਿੱਦਾਂ ਬਣਾਦੇ ਹੋ ਤੁਸੀਂ ਕਿੱਦਾਂ ਬਣਾਦੇ ਹੋ
ਹਮ ਆਲੂ ਇਹ ਵਾਲੇ ਨੀ ਪਤਾ ਪਰ ਮੰਮੀ ਤਰੀ ਵਾਲੇ ਬਣਾਉਂਦੀ ਨਾਲ ਵੀ ਜੀਰਾ ਵਗੈਰਾ ਪਾ ਕੇ
ਅੱਛਾ ਅੱਛਾ ਨਹੀਂ ਇੱਕ ਤੇ ਉਹ ਬਣਾਉਂਦੇ ਆ ਨਾ ਉਹ ਵੀ ਬੜੇ ਟੇਸਟੀ ਬਣਦੇ ਨੇ ਆਲੂ ਮਤਲਬ ਅਦਰਕ ਥੋਮ ਦਾ ਪੇਸਟ ਬਣਾ ਕੇ ਨਾ ਬਸ ਉਹਦੇ ਵੀ ਸਿਰਫ ਉਹਦੇ ਵਿੱਚ ਉਹੀ ਅਦਰਕ ਥੋਮ ਦਾ ਪੇਸਟ ਬਣਾ ਕੇ